ਹੈਲੋ
ਹਾਂਜੀ, ਸਸ ਸ਼੍ਰੀ ਕਾਲ ਜੀ ਸਸ ਸ਼੍ਰੀ ਅਕਾਲ ਜੀ ਕੀ ਹਾਲ ਨੇ?
ਠੀਕ ਨੇ ਵਧੀਆ ਨੇ ਤੁਸੀਂ ਸੁਣਾਓ,?
ਹਾਂਜੀ ਬਸ ਬਹੁਤ ਵਧੀਆ ਜੀ, ਹੋਰ ਦੱਸੋ?
ਹੋਰ ਕੀ ਕਰਦੇ ਸੀਗੇ?
ਹਾਂਜੀ ਕੁਛ ਨੀ ਬਸ, ਆਪਣਾ ਕੰਮ ਹਾਂਜੀ।
ਅੱਛਾ ਅੱਛਾ ਮੈਂ ਵੀ ਬਸ ਆਪਣਾ ਕੰਮ ਕਰਦੀ ਪਈ ਸੀਗੀ, ਮੈਂ ਸੋਚਣ ਲੱਗੀ ਸ ਕੀ ਹੁਣ ਛੁੱਟੀਆਂ ਖ਼ਤਮ ਹੋ ਜਾਣੀਆਂ ਤੇ ਨਿਆਣਿਆਂ ਦੇ ਸਕੂਲ ਲੱਗ ਜਾਣੇ ਆ।
ਹਾਂਜੀ ਏ ਤੇ ਹੈ ਛੁੱਟੀਆਂ ਚ ਖਤਮ ਹੋ ਗਈਆਂ ਨੇ ਬਸ ਇੱਕ ਦਿਨ ਹੀ ਰਹਿ ਗਿਆ ਸਕੂਲ ਲੱਗਣ ਦੇ ਵਿੱਚ।
ਹਾਂਜੀ ਹਾਂਜੀ ਉਹੀ ਹੈ ਨਾ, ਤੇ ਮੈਂ ਸੋਚਦੀ ਪਈ ਸੀਗੀ ਅੱਜ ਕਿ ਬੈਠੇ -ਬੈਠੇ ਕਿ ਨਾ ਸਾਡੇ ਹੁਣ ਨਿਆਣਿਆਂ ਦੀ ਪੜ੍ਹਾਈ ਦਾ ਅ ਜਿਹੜਾ ਹਿਸਾਬ ਕਿ ਕਾਬਾ ਕਿੰਨਾ ਵਧੀਆ ਹੋ ਗਿਆ ਵਾ
ਬਿਲਕੁਲ ਬਿਲਕੁਲ ਅੱਜ ਕੱਲ੍ਹ ਦੇ ਬੱਚਿਆਂ ਨੂੰ ਸਹੂਲਤਾਂ ਬਹੁਤ ਜ਼ਿਆਦਾ ਹੋ ਗਈਆਂ ਨੇ। ਪਹਿਲੇ ਸਮੇਂ ਦੇ ਵਿੱਚ ਤੇ ਇੰਨੀਆਂ ਸਹੂਲਤਾਂ ਬੱਚਿਆਂ ਨੂੰ ਹੁੰਦੀਆਂ ਨੀ ਸੀ।
ਹਾਂਜੀ ਹਾਂਜੀ ਉਹੀ ਨਾ ਹੁਣ ਤਾਂ ਮੈਂ ਵੇਖਿਆ ਵਾ ਕੀ ਬੱਚਿਆਂ ਦੇ ਵਿੱਚ ਤੇ ਨਾ ਅੱਜ ਕੱਲ੍ਹ ਦੇ ਬੱਚੇ ਬੋਤ ਤੇਜ਼ ਆ ਬੋਤ ਸਮਝਦਾਰ ਆ ਉਹਨਾਂ ਦੀ ਪੜ੍ਹਾਈ ਦਾ ਪੱਧਰ ਵੀ ਉੱਚਾ ਹੋ ਗਿਆ ਵਾ, ਤੇ ਉਹਨਾਂ ਨੂੰ ਮੈਨੂੰ ਲੱਗਦਾ ਇਹਦੇ ਵਿੱਚ ਸਭ ਤੋਂ ਯੋਗਦਾਨ ਵਧੀਆ ਸਰਕਾਰਾਂ ਦਾ ਵੀ ਆ ਤੇ ਕੁਛ ਸਕੂਲ ਵਾਲੇ ਅਧਿਆਪਕਾਂ ਦਾ ਵੀ ਐ।
ਹਾਂਜੀ ਵੇਖੋ ਨਾ ਪਹਿਲੇ ਹੁੰਦਾ ਸੀ ਕਿ ਪੁਰਾਣੇ ਸਮੇਂ ਦੇ ਵਿੱਚ ਅਧਿਆਪਕ ਵੀ ਚਲੋ, ਹੁੰਦੇ ਸੀ ਸਹੀ ਪਰ -ਪਰ ਨਾ ਜਿੱਦਾਂ ਅਲੱਗ -ਅਲੱਗ ਵਿਸ਼ਿਆਂ ਤੇ ਹਨਾ, ਅਧਿਆਪ ਪਕਰ ਰੱਖੇ ਹੁੰਦੇ ਸੀ ਹਨਾ। ਤੇ ਉਹ ਅੱਜ ਕੱਲ ਦੇ ਸਕੂਲਾਂ ਦੇ ਵਿੱਚ ਕਿੰਨੇ ਹਾਇਰ ਵਧੀਆ ਜਿਹੜੇ ਅਧਿਆਪਕ ਨੂੰ ਰੱਖੇ ਗਏ ਨੇ। ਕੀ ਤਾਂ ਜੋ ਜੇ ਕਿਸੇ ਵੀ ਬੱਚੇ ਕਿਸੇ ਵੀ ਵਿਸ਼ੇ ਦੇ ਵਿੱਚ ਕੋਈ ਦਿੱਕਤ ਆਉਂਦੀ ਹੈਗੀ ਐ। ਕਿਹੜਾ ਬੱਚਾ ਵਾ ਉਹ ਆਪਣੇ ਅਧਿਆਪਕ ਦੇ ਨਾਲ ਗੱਲਬਾਤ ਕਰਕੇ ਆਪਣੀ ਜਿਹੜੀ ਮੁਸ਼ਕਲ, ਹੈਗੀ ਮੁਸ਼ਕਿਲ ਹੈਗੀ ਉਹਨੂੰ ਹੱਲ ਕਰ ਸਕਦਾ ਆ।
ਹਾਂਜੀ ਹਾਂਜੀ ਮੈਂ ਵੀ ਦੇਖਿਆ ਹੋਇਆ ਵਾ ਕਿ ਜੇ ਉੱਥੇ ਅਸੀਂ ਆਪਣੇ ਬੱਚਿਆਂ ਨੂੰ ਪਾਏ ਸਕੂਲ ਪੜ੍ਹਨੇ ਪਾਇਆ ਹੋਇਆ ਵਾ ਉੱਥੋਂ ਦੇ ਜਿਹੜੇ ਟੀਚਰ ਆ ਉਹ ਮਤਲਬ ਜਿਹੜੇ ਅਧਿਆਪਕ ਆ ਉਹ ਬਹੁਤ ਜਿਆਦਾ ਪੜ੍ਹੇ ਲਿਖੇ ਨੇ ਤੇ ਬਹੁਤ ਸਮਝਦਾਰ ਨੇ। ਤੇ ਮੈਨੂੰ ਤੇ ਮੇਰੇ ਬੱਚੇ ਆ ਕੇ ਦੱਸਦੇ ਆ ਕੀ ਹਾਂ ਕੀ ਉਹ ਜਿਹੜੇ ਉਹਨਾਂ ਦੇ ਅਧਿਆਪਕ ਆ ਉਹਨਾਂ ਨੂੰ ਹਰ ਵਿਸ਼ਾ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ। ਤੇ ਉਹ- ਉਹ ਇਹੋ ਵੀ ਕਹਿੰਦੇ ਨੇ ਕਿ ਜੇ ਤੁਹਾਨੂੰ ਕੋਈ ਸਮਝ ਨੀ ਲੱਗਰੀ ਏ ਤੁਸੀਂ ਇੱਕ ਵਾਰੀ ਛੱਡ ਕੇ ਦੱਸ ਵਾਰੀ ਪੁੱਛੋ। ਪਰ ਤੁਸੀਂ ਇਸਨੂੰ ਸਮਝ ਕੇ ਕਰਨਾ ਐ ਨਾ ਕੀ ਰੱਟੇ ਲਗਾ ਕੇ।
ਹਾਂਜੀ ਵੇਖੋ ਨਾ ਪਹਿਲਾਂ ਸਮੇਂ ਦੇ ਵਿੱਚ ਜਿਹੜੇ, ਹੈਗੇ ਸੀ ਸਕੂਲ ਇਨਾ ਚਲੋ, ਬਣੇ ਤੇ ਹੈ ਸਕੂਲ ਪਰ ਇਨਾਂ ਦੀ ਬੱਚਿਆਂ ਦੀ ਪੜ੍ਹਾਈ ਵੱਲ ਨਾ ਧਿਆਨ ਨਹੀਂ ਦਿੱਤਾ ਜਾਂਦਾ। ਪਰ ਅੱਜ ਇੱਕ ਇੱਕ ਬੱਚੇ ਵੱਲ ਪੂਰਾ ਧਿਆਨ ਦਿੱਤਾ ਜਾਂਦਾ ਆ ਤੇ ਨਾਲ ਹੋਰ ਏ ਆ ਕਿਹੜੇ ਮਾਂ ਪਿਓ ਨੇ ਉਹ ਵੀ ਆਪਣੇ ਬੱਚਿਆਂ ਦਾ ਪੂਰਾ ਸਹਿਯੋਗ ਕਰ ਰੇ ਨੇ। ਜਿਦੇ ਕਰਕੇ ਬੱਚੇ ਨੂੰ ਕਾਫ਼ੀ ਹੱਦ ਤੱਕ ਮਦਦ ਹੁੰਦੀ ਆ।
ਹਾਂਜੀ ਹਾਂਜੀ, ਇਹ ਤੇ ਗੱਲ ਹੈਗੀ ਆ ਕਿਉਂਕਿ ਦੇਖੋ ਜੀ ਪਹਿਲੇ ਜਮਾਨੇ ਦੇ ਵਿੱਚ ਇਵੇਂ ਹੁੰਦਾ ਸੀਗਾ। ਕਿ ਮਾਂ-ਪਿਓ ਇੰਨੇ ਵੱਧ ਪੜ੍ਹੇ ਲਿਖੇ ਨੀ ਸੀ ਹੁੰਦੇ ਪਰ ਹੁਣ ਅੱਜ ਕੱਲ੍ਹ ਏਦਾਂ ਵਾ ਕਿ ਹਰ ਕੋਈ ਮਾਂ-ਪਿਓ ਪੜ੍ਹਿਆ ਲਿਖਿਆ ਹਰ ਇੱਕ ਨੂੰ ਸਮਝ ਐ ਤੇ ਹਰ ਇੱਕ ਕੋਈ ਚਾਹੁੰਦਾ ਐ ਮਾਂ-ਪਿ ਓ ਕਿ ਉਹਨਾਂ ਦੇ ਬੱਚੇ ਜਿਹੜੇ ਆ ਉੱਚ ਪੱਧਰ ਤੱਕ ਪਹੁੰਚ ਸਕਣ ਇਸ ਲਈ ਜਿਹੜੀਆਂ ਆਉਣ ਵਾਲੀਆਂ ਮੁਸ਼ ਕਲਾਂ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦੇ ਮਾਂ-ਪਿਓ ਵੀ ਸਹਿਯੋਗ ਦਿੰਦੇ ਨੇ ਤਾਂ ਕਿ ਉਹ ਆਪਣੀ ਬੱਚੇ ਆਪਣੀ ਮੁਸ਼ਕਿਲਾਂ ਦਾ ਹੱਲ ਕਰ ਸਕਣ।
ਹਾਂਜੀ, ਦੇਖੋ ਨਾ ਅੱਜ ਕੱਲ੍ਹ ਦਾ ਜਿਹੜਾ ਹੁਣ ਦਾ ਸਮਾਂ ਹੈਗਾ ਉਹ ਆਧੁਨਿਕ ਯੁੱਗ ਦਾ ਹੈਗਾ ਆ। ਬੱਚੇ ਨੂੰ ਜੇ ਕੋਈ ਕੋਈ ਦਿੱਕਤ ਵੀ ਆਂਦੀ ਹੈਗੀ ਆ ਹਰ ਇੱਕ ਦੇ ਘਰ ਜਿਹੜਾ ਮੋਬਾਇਲ ਫੋਨ ਆ ਉਹ ਹੈਗਾ ਬੱਚੇ ਨੂੰ ਜੇ ਕੋਈ ਆਂਦੀ ਆ ਮੁਸੀਬਤ ਆਂਦੀ ਆ। ਤੇ ਬੱਚਾ ਔਨਲਾਈਨ ਸਰਚ ਦੇ ਉੱਤੇ ਅ ਸਰਚ ਕਰਦਾ ਆ ਘਰੇ ਬੈਠ ਕੇ ਸਰਚ ਕਰ ਲੈਂਦਾ ਆ ਤੇ ਜਿਹੜੇ ਬੱਚੇ ਹੈਗੇ ਨੇ ਆਪਣਾ ਕੋਈ ਵੀ ਮੁ ਮੁਸ਼ਕ ਖਲਾਂਦੀ ਆ ਉਹਨਾਂ ਨੂੰ ਤੇ ਉਹਨਾਂ ਨੂੰ ਮੋਬਾਇਲ ਫੋਨ ਤੋਂ ਦੇਖ ਕੇ ਤੇ ਸਿੱਖ ਲੈਂਦਾ ਆ।
ਹਾਂਜੀ ਹਾਂਜੀ, ਮੈਂ ਵੀ ਇਸ ਗੱਲ ਤੇ ਗੌਰ ਕੀਤੀ ਹੋਈ ਆ। ਪਰ ਮੈਨੂੰ ਏਦਾਂ ਲੱਗਦਾ ਵਾ ਕਿ ਜਿਵੇਂ ਜਿਹੜੀਆਂ ਕੁਛ ਜਿਹੜੇ ਬੱਚੇ ਐ ਓ ਜਿਵੇਂ ਕਿਤਾਬਾਂ ਰਾਹੀਂ ਵੀ ਵਧੀਆ ਪੜ੍ਹ ਸਕਦੇ ਨੇ। ਕਿਉਂਕਿ ਜਿਹੜੀ ਓਨਲਾਈਨ ਸਟੱਡੀ ਹੁੰਦੀ ਆ ਓ ਕਿਸੇ ਪੱਧਰ ਤੱਕ ਤੇ ਠੀਕ ਪਰ ਇਹ ਜ਼ਿਆਦਾਤਰ ਬੱਚਿਆਂ ਦਾ ਧਿਆਨ ਭੜਕਾਉਂਦੀਆਂ ਵਾ ਕਿਉਂਕਿ ਜਦੋਂ ਬੱ, ਚੇ ਫੋਨ ਫੜ ਲੈਂਦੇ ਨੇ ਤੇ ਉਹ ਹੋਰ ਗਤੀਵਿਧੀਆਂ ਚ ਸ਼ਾਮਲ ਹੋਣ ਲੱਗ ਪੈਂਦੇ ਨੇ ਪਰ ਮੈਨੂੰ ਇੱਦਾਂ ਲੱਗਦਾ ਵਾ ਕਿ ਜਿਹੜਾ ਮਾਂ ਪਿਓ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਜ਼ਿਆਦਾ ਸਹਿਯੋਗ ਦਿੰਦੇ ਆ ਕਿਉਂਕਿ ਜਦੋਂ ਅਸੀਂ ਕਿਤਾਬਾਂ ਰਾਹੀਂ ਪੜ੍ਹਦੇ ਆ। ਉਦੋਂ ਧਿਆਨਾ ਪੂਰਾ ਕਿਤਾਬ ਦੇ ਉੱਤੇ ਹੁੰਦਾ ਏ ਤੇ ਸਾਨੂੰ ਪਤਾ ਹੁੰਦਾ ਐ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਦੇਖਿਆ ਹੁੰਦਾ ਜਦੋਂ ਅਸੀਂ ਦੇਖ ਕੇ ਲਿੱਖ ਕੇ, ਪੜ੍ਹਦੇ ਆ ਤੇ ਉਹ ਜ਼ਿਆਦਾ ਵਧੀਆ ਹੁੰਦਾ ਐ ਮੈਨੂੰ ਲੱਗਦਾ।
ਹਾਂਜੀ ਹੋਰ ਏਦਾ ਇਹ ਵੀ ਚਲੋ ਨੁਕਸਾਨ ਹੈਗਾ ਵਾ ਕਿ ਬੱਚੇ ਜਦੋਂ, ਜੋ ਲਗਾਤਾਰ ਫੋਨ ਦੇ ਉੱਤੇ ਜਾਂ ਕੰਪਿਊਟਰ ਰਾਹੀਂ ਵਿੱਦਿਆ ਹਾਸਲ ਕਰਨ ਦੀ ਕੋਸ਼ਿਸ਼। ਕਰਦੇ ਨੇ ਉਹਨਾਂ ਦੀ ਜਿਹੜੀਆਂ ਅੱਖਾਂ ਨੇ ਉਹਨਾਂ ਦੀ ਰੋਸ਼ਨੀ ਤੇ ਵੀ ਅਸਰ ਪੈਂਦਾ ਆ। ਵੇਖੋ ਕਈ ਬੱਚਿਆਂ ਦੀ ਜਿਹੜੀ ਪੜ੍ਹਾਈ ਆ ਓ ਕਈ ਵਾਰੀ ਤੇ ਚਾਰ ਚਾਰ। ਪੰਜ ਪੰਜ ਘੰਟੇ ਵੀ ਫੋਨਾਂ ਦੇ ਉੱਤੇ ਜਾਂ ਕੰਪਿਊਟਰ ਰਾਹੀਂ ਪੜ੍ਹਦੇ ਨੇ ਤੇ ਮੈਂ ਦੇਖ ਖਿਆ ਵੀ ਹੈਗਾ ਕਿ ਹੁਣ ਇਹ ਛੋਟੇ ਛੋਟੇ ਬੱਚਿਆਂ ਨੂੰ ਉਮਰਾਂ ਦੇ ਵਿੱਚ ਨਾ ਚਸ਼ਮੇ ਲੱਗ ਚੁੱਕੇ ਨੇ ਤੇ ਓ ਇਹੋ ਹੀ ਕਾਰਨ ਹੈਗਾ ਆ।
ਹਾਂਜੀ ਹਾਂਜੀ, ਏ ਗੱਲ ਤਾਂ ਤੁਸੀਂ ਬਿਲਕੁਲ ਸਹੀ ਕਿਹਾ ਕਿ ਮੇਰੇ ਬੱਚੇ ਦੀ ਵੀ ਮੈਨੂੰ ਨਾ ਇੱਕ ਦੀ ਅੱਖਾਂ ਦੀ ਰੋਸ਼ਨੀ ਘੱਟ ਹੀ ਲੱਗਦੀ ਪਈ ਐ। ਤੇ ਮੈਂ ਵੀ ਉਹਨੂੰ ਕੋਸ਼ਿਸ਼ ਕਰਦੀ ਆ ਕਿ ਜਿੰਨਾ ਹੋ ਸਕੇ ਮੈਂ ਕਿਤਾਬਾਂ ਰਾਹੀਂ ਪੜ੍ਹਾਵਾਂ। ਤੇ ਮੈਨੂੰ ਇਵੇਂ ਲੱਗਦਾ ਵਾ ਕਿ ਹੁਣ ਜਿੱਦਾਂ ਸਕੂਲਾਂ ਦੇ ਵਿੱਚ ਹੋਰ ਗਤੀਵਿਧੀਆਂ ਵੀ ਸ਼ਾਮਿਲ ਵਾਧੂ ਹੋ ਗਈਆਂ ਜਿਸ ਦੇ ਨਾਲ ਬੱਚਿਆਂ ਦੇ ਗੁਣ ਜਿਹੜੇ ਆ ਉਹ ਹੋਰ ਨਿ ਖਰੇ ਜਾਂਦੇ ਨੇ ਤੇ ਮਤਲਬ ਜਿਵੇਂ ਲਾਲੋ। ਕਿ ਹੁਣ ਮੇਰਾ ਬੱਚਾ ਵਾ ਉਹਨੂੰ ਜਿਹੜਾ ਸੰਗੀਤ ਦਾ ਬਹੁਤ ਸ਼ੌਕ ਆ ਠੀਕ ਹੈ, ਤੇ ਇਸੇ ਤਰ੍ਹਾਂ ਜਿਹੜੇ ਹੋਰ ਵੀ ਬੱਚੇ ਹੈ। ਜਿਹੜੇ ਆਂਢ ਗੁਆਂਢ ਚ ਜਿਹੜੇ ਉੱਥੇ ਸਕੂਲ ਪੜ੍ਹਦੇ ਨੇ ਉਹਨਾਂ ਨੂੰ ਹੋਰ ਹੋਰ ਵਿਸ਼ਾ ਚ ਜਿਵੇਂ ਦਿਲਚਸਪੀ। ਆ ਜਿਵੇਂ ਲਾ ਲਓ ਕਿਸੇ ਨੂੰ ਸੰਸਕ੍ਰਿਤ ਪੜਨ ਚ, ਕਿਸੇ ਨੂੰ ਸਿਲਾਈ ਕਢਾਈ, ਕਿਸੇ ਨੂੰਹ ਖੇਡਾਂ ਦੇ ਵਿੱਚ। ਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵੀ ਸਕੂਲ ਵੱਲੋਂ ਕਰਾਈਆਂ ਜਾਂਦੀਆਂ ਤਾਂ। ਕਿ ਬੱਚਾ ਜਿਹੜੇ ਆਪਣੇ ਰੁਚੀ ਲੈ ਕੇ, ਆਪਣੇ ਜਿਹੜੇ ਮਨਪਸੰਦ ਦੇ ਜਿਹੜੇ ਵਿਸ਼ੇ ਆ ਉਹਨਾਂ ਨੂੰ ਵੀ ਅਹ ਮਤਲਬ ਪੜ੍ਹ ਸਕਣ, ਤੇ ਆਨੰਦ
ਹਾਂਜੀ। ਦੇਖੋ ਹੋਰ ਅੱਜ ਕੱਲ੍ਹ ਇਹ ਵੀ, ਬਹੁਤ ਸਾਰੇ ਸਕੂਲਾਂ ਦੇ ਵਿੱਚ ਹੋ ਰਿਹਾ ਵਾ ਕੇ, ਸਿੱਖਿਆ ਦੇ ਪੱਧਰ ਤੇ ਜਾਂ ਕਿਸੇ ਹੋਰ ਵੀ ਆਧਾਰ ਤੇ ਬੱਚਿਆਂ ਦੇ ਵਿੱਚ ਜਿਹੜੇ ਮੁਕਾਬਲੇ ਕਰਵਾਏ ਜਾਂਦੇ ਨੇ। ਜਿਹਦੇ ਕਰਕੇ ਕੀ ਹੁੰਦਾ ਆ ਬੱਚੇ ਜਿਹੜੇ ਨੇ ਅੱਗੇ ਆਉਣ ਦੀ ਪੂਰੀ ਆਪਣੀ
ਜਦੋ ਜ਼ਾਹਦ ਕਰਦੇ ਨੇ, ਤੇ ਉਹ ਆਪਣੇ ਨਾਲ ਹੋਰ ਨਿਖਾਰ ਲੈ ਕੇ ਆਉਂਦੇ ਨੇ
ਅ